ਹੈਲੋ ਜੀ
ਨਮਸ਼ਕਾਰ ਜੀ ਕਿਵੇਂ ਹੋ?
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ
ਸਭ ਵਧੀਆ ਘਰ ਪਰਿਵਾਰ ਸਭ ਠੀਕ ਏ ਜੀ।
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ।
ਹਾਂਜੀ ਸਭ ਵਧੀਆ ਹੋਰ ਕੀ ਕਰ ਰੇ ਸੀ ਜੀ।
ਕੁੱਛ ਨੀ ਜੀ ਬਸ ਲੰਚ ਦੀ ਤਿਆਰੀ ਕਰ ਰੇ ਸੀਗੇ।
ਅੱਛਾ ਜੀ ਹਲੇ ਲੰਚ ਕਰਿਆ ਨੀ ਤਿਆਰ ਤੁਸੀਂ।
ਨਈ -ਨਈ ਬਸ ਚਾਵਲ ਬਣਾਏ ਨੇ, ਨਮਕੀਨ ਚਾਵਲ ਹਾਂਜੀ -ਹਾਂਜੀ ਹਾਂ ਬਸ ਹਾਂਜੀ ਹਾਂ ਮੈਂ ਬਣਾਏ ਨੇ
ਚਲੋ, ਫੇਰ ਰੈਸਿਪੀ ਦੱਸ ਦੋ ਮੈਨੂੰ ਵੀ
ਹਾਂਜੀ, ਹਾਂ ਜ਼ਰੂਰ ਬਸ ਮਤਲਬ, ਮੈਂ ਤਾਂ ਸਿੰਪਲ ਤਰੀਕੇ ਨਾਲ ਬਣਾਨੀ ਆਂ। ਮਤਲਬ, ਕੁਛ ਮਸਾਲੇ ਵਗੈਰਾ ਨੀ ਪਾਂਦੀ ਹੈਗੀ ਤੇ ਹਾਂਜੀ ਜੀ ਜਿਵੇਂ ਬਸ ਆਪਾਂ, ਅਗਰ ਤੁਸੀਂ ਪਿਆਜ਼ ਪਾਣੇ ਤਾਂ ਪਿਆਜ਼ ਨੂੰ ਬਰੀਕ ਬਰੀਕ ਕੱਟ ਲੋ ਵੈਸੇ ਅਸੀਂ ਤਾਂ ਪਾਂਦੇ ਨੀ ਹੈਗੇ।
ਹਾਂਜੀ, ਤੇ ਟਮਾਟਰ, ਟਮਾਟਰ ਪਾਂਨੇ ਆਂ ਟਮਾਟਰ ਨੂੰ ਚੀ ਬਰੀਕ- ਬਰੀਕ ਕੱਟ ਕਰ ਲੋ ਤੇ ਅਦਰਕ ਹੋ ਗਈ, ਇਹ ਲੇ ਲੋ ਤੇ ਹਾਂ। ਠੀਕ ਹੈ, ਮਤਲਬ ਜਿਵੇਂ ਅਸੀਂ ਮਤਲਬ ਸੋਇਆਬੀਨ ਦੀਆਂ ਬੜੀਆਂ ਜਿਹੜੀਆਂ ਹੁੰਦੀਆਂ ਨੇ ਉਹ ਪਾਈਆਂ ਤਾਂ ਪਹਿਲਾਂ, ਉਹਨਾਂ ਨੂੰ ਤੁਸੀਂ ਭਿਉਂਕੇ ਰੱਖ ਦੋ ਪਾਣੀ ਚ, ਤਾਂ ਕਿ ਥੋੜ੍ਹੀਆਂ ਸੋਫਟ ਹੋ ਜਾਣ। ਤੇ ਹਾਂਜੀ ਆਲੂ ਪਾਣੇ ਆ ਤਾਂ ਆਲੂ ਕੱਟ ਲੋ ਤੇ ਉਸ ਤੋਂ ਬਾਅਦ ਕੁੂਕਰ ਹਾਂਜੀ ਕੁੂਕਰ ਲਓ ਕੁੂੱਕਰ ਚ ਥੋੜਾ ਜਿਹਾ ਓਇਲ ਪਾਓ ਤਨ ਜਦੋਂ ਓਇਲ ਗਰਮ ਹੋ ਗਿਆ, ਫਿਰ ਉਸ ਚ ਜੀਰਾ ਪਾ ਦੋ, ਫੇਰ ਥੋੜਾ ਧਨੀਆ ਪਾ ਦੋ, ਤੇ ਹਾਂਜੀ ਜਦੋਂ ਮਤਲਬ ਉਹ ਥੋੜੇ ਬਰਾਊਨ ਹੋ ਗਏ। ਉਸ ਤੋਂ ਬਾਅਦ, ਉਹ ਚ ਥੋੜੇ ਟਮਾਟਰ ਜਿਹੜੇ ਆਪਾਂ ਕੱਟੇ ਸੀ, ਉਹ ਹਰੀ ਮਿਰਚ ਅਗਰ ਤੁਸੀਂ ਖਾਂਨੇ ਓ ਉਹ ਪਾਦੋਂ
ਹਾਂ ਹਾਂਜੀ ਤੇ ਮਤਲਬ, ਉਹ ਮਸਾਲੇ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਮਤਲਬ ਅਹ ਰੀਝਣ ਦੋ ਫੇਰ ਬੇਸਿਕ ਮਸਾਲੇ ਪਾਲੋ, ਜਿਵੇਂ ਲਾਲ ਮਿਰਚਾਂ, ਨਮਕ ਥੋੜ੍ਹੀ ਜੀ ਕਾਲੀ ਮਿਰਚ ਵੀ ਪਾ ਸਕਦੇ ਹੋ। ਤੇ ਹਲਦੀ, ਤੇ ਗਰਮ ਮਸਾਲਾ, ਇਹ ਚੀਜ਼ਾਂ ਪਾ ਕੇ ਤੁਸੀਂ ਥੋੜ੍ਹਾ ਜਿਹਾ ਤੜ ਕੇ ਨੂੰ ਕਰ ਲੋ, ਜਦੋਂ ਤੁਹਾਡਾ ਤੜਕਾ ਤਿਆਰ ਹੋ ਗਿਆ। ਫੇਰ ਤੁਸੀਂ ਉਸ ਚ ਚਾਵਲ ਪਾ ਦੋ, ਹਾਂਜੀ ਚਾਵਲ ਪਾ ਦੋ ਫੇਰ ਆਲੂ ਪਾ ਦੋ, ਤੇ ਜਿਹੜੀਆਂ ਆਪਾਂ ਬੜੀਆਂ ਮਤਲਬ ਭਿਉਂਤੀਆਂ ਸੀਗੀਆਂ ਉਹਨਾਂ ਨੂੰ ਮਤਲਬ ਉਹਨਾਂ ਦਾ ਪਾਣੀ ਨਚੋੜ ਕੇ ਉਹ ਪਾ ਦੋ ਹਾਂਜੀ ਤੇ ਫੇਰ ਮਤਲਬ ਜਿੰਨੇ ਕੇ ਤੁਸੀਂ ਚਾਵਲ ਲਿੱਤੇ ਨੇ ਇੱਕ ਗਲਾਸ ਦੋ ਗਲਾਸ, ਉਹਦੇ ਹਿਸਾਬ ਨਾਲ ਪਾਣੀ ਪਾ ਦੋ
ਤੇ ਉਹਨੂੰ ਦੋ ਇੱਕ ਯਾ ਦੋ ਸੀਟੀਆਂ ਲਵਾ ਦੋ ਮੈਂ ਤਾਂ ਐਵੇਂ ਬਣਾਨੀ ਹਾਂ, ਹਾਂਜੀ ਹਾਂਜੀ ਹਾਂਜੀ ਤੂੰ ਤੁਸੀਂ ਅੱਛਾ, ਤੁਸੀਂ ਬਣਾਏ ਨੇ ਕਦੇ ਟਰਾਏ ਕੀਤੇ ਨੇ?
ਮੈਂ ਤਾਂ ਹਲੇ ਮੇਰਾ ਕਿਚਨ ਘੱਟ ਈ ਧਿਆਨ ਐ ਜੀ, ਮੈਂ ਕਿਚਨ ਚ ਨਈਂ ਜਾਂਦੀ ਹੈ ਏਨਾ।
ਓਕੇ-ਓਕੇ ਵੈਸੇ ਚਾਹ ਵਗੈਰਾ ਬਣਾ ਲੈਂਦੇ ਹੋਵੋਗੇਂ।
ਹਾਂਜੀ, ਚਾਹ ਵਗੈਰਾ ਬਣਾ ਲੈਂਨੇਂ ਆਂ, ਰੋਟੀ ਵਗੈਰਾ ਬਣਾ ਲੈਂਣੀ ਆ। ਹਾਂ, ਬਟ ਸਬਜ਼ੀ ਵਗੈਰਾ, ਹਜੇ ਹੋਰ ਕੋਝ ਆਂਦਾ ਨੀ ਹੈਗਾ ਮੇਨੂੰ।
ਅੱਛਾ-ਅੱਛਾ, ਨੀ ਕੋਈ ਨੀ ਮੈਂ ਤੁਆਨੂੰ ਸਾਰੀਆਂ ਰੈਸਪੀਆਂ ਦੱਸਦੂੰ, ਤੁਸੀਂ ਜੋ ਬਣਾਣਾ ਮਿ- ਤੋਂ ਪੁੱਛ ਲਿਓ।
ਠੀਕ ਐ ਜੀ ਜ਼ਰੂਰ ਪੁੱਛਾਂਗੇ, ਹਾਂਜੀ ਤੁਆਡੇ ਸਮਝਾਣ ਦਾ ਸਟਾਈਲ ਵੀ ਬੋਤ ਵਧੀਆ ਐਜੀ।
ਥੈਂਕਯੂ-ਥੈਂਕਯੂ। ਕਿਉਂਕਿ ਦੇਖੋ ਹਨਾ, ਏ ਤਾਂ ਆਪਾਂ ਨੂੰ ਕੋਮਨ ਚੀਜ ਐ, ਐ ਤਾਂ ਆਣੀ ਚਾਈਦੀ ਐ ਚਾਏ ਆਪਣੇ ਕੱਲੇ ਲਈ ਬਣਾਣਾ, ਚਾਹੇ ਆਪਾਂ ਫੈਮਿਲੀ ਨੀ ਬਣਾਣਾ।
ਹਾਂਜੀ-ਹਾਂਜੀ, ਕੋਈ ਨੀ ਕਰਾਂਗੀ ਜਰੂਰ ਟਰਾਈ ਕਰਾਂਗੀ ਜੀ ਮੈਂ।
ਹਾਂਜੀ-ਹਾਂਜੀ ਹੋਰ ਤੁਸੀਂ ਦੱਸੋ ਕੋਈ ਰੈਸਪੀ, ਤੁਸੀਂ ਕੁਛ ਬਣਾਇਆ ਹੋਵੇ।
ਮੈਂ ਤਾਂ ਸਿਰਫ ਇੱਕ ਹੁਣ ਇਸ ਤੋਂ ਪੈਲਾਂ ਆਲੂ-ਚਿਪਸ ਬਣਾਏ ਸੀ, ਹੋਰ ਤਾ ਨੀ ਮੈਂ ਕੁਛ ਬਣਾਯਾ ਹੈ।
ਅੱਛਾ-ਅੱਛਾ, ਫੇਰ ਓ ਦੱਸਦੋ ਕਿਵੇਂ ਬਣਾਏ ਸੀਗੇ, ਤੁਸੀਂ?
ਠੀਕ ਐ ਜੀ, ਦੇਖੋ ਸਭ ਤੋਂ ਪੈਲਾਂ ਮੈਂ ਆਲੂ ਲੇਲੇ ਸੀ, ਠੀਕ ਐ ਓਨਾਂ ਨੂੰ ਬਹੋਤ ਈ, ਮਤਲਬ ਪਤਲੀ-ਪਤਲੀ ਸਲਾਈਸ ਦੇ ਵਿੱਚ ਕੱਟ ਕਰਨਾ ਆਪਾਂ ਨੇ। ਓਨਾਂ ਨੂੰ ਕੱਟ ਓਨਾਂ ਨੂੰ ਕਟ ਕਰਨ ਤੋਂ ਬਾਦ ਆਪਾਂ ਮਤਲਬ, ਕਿਸੇ ਵੀ ਪੌਣੇ ਜਾਂ ਅਖ਼ਬਾਰ ਉੱਤੇ ਓਨੂੰ ਬਛਾ ਦਾਂਗੇ।
ਮਤਲਬ ਲੰਬੇ ਕੱਟ ਕਰਨੇ ਆ ਯਾਂ ਸਰਕਲ ਗੋਲ?
ਗੋਲ-ਗੋਲ ਸ਼ੇਪ'ਚ ਕੱਟ ਕਰਕੇ ਓਨਾਂ ਨੂੰ ਬਿਲਕੁਲ ਪਤਲੇ-ਪਤਲੇ ਫਿਰ ਆਪ ਓਨਾਂ ਨੂੰ ਮਤਲਬ ਕਿ ਜਿਵੇਂ, ਪੌਣੇ ਯਾਂ ਫੇਰ ਅਖ਼ਬਾਰ ਉੱਤੇ ਬਛਾ ਦੇਣੇ ਨੇ, ਫੇਰ ਆਪਾਂ ਨ ਮਤਲਬ ਔਹਨਾਂ ਨੂੰ ਨਾ ਆਪਾਂ, ਅਹ ਇੱਕ ਜਾ ਦੋ-ਤਿੰਨ ਵਾਰ ਮਤਲਬ ਐਨ ਸਾਫ਼ ਪਾਣੀ ਦੇ ਵਿੱਚੋਂ ਕੱਢਾਂਗੇ, ਆਪਾਂ ਓਨਾਂ ਨੂੰ। ਫੇਰ ਸਾਫ਼ ਪਾਣੀ'ਚੋ ਕੱਢਣ ਤੋਂ ਬਾਦ ਆਪਾਂ ਇੱਕ, ਮਤਲਬ ਕੋਈ ਵੀ ਖੁੱਲੇ ਭਾਂਡੇ ਦੇ ਵਿੱਚ ਪਾਣੀ ਪਾਕੇ, ਤੇ ਓਦੇ ਵਿੱਚ ਨਮਕ ਪਾਕੇ ਔਨੁ ਰਿਝਾਵਾਂਗੇ ਜਦ, ਜਦ ਤੱਕ ਬਿਲਕੁਲ ਨਰਮ ਨੀ ਹੋ ਜਾਂਦੇ। ਜਿਸ ਜਦ ਰਿੱਝਕੇ ਓਹ ਨਰਮ ਹੋਗੇ, ਉਸ ਤੋਂ ਬਾਦ ਓਨੂੰ ਪਾਣੀ ਵਿੱਚੋਂ ਕੱਢਕੇ ਬਾਹਰ, ਧੁੱਪ ਦੇ ਵਿੱਚ ਆਪਣੇ ਸੁੱਕਣੇ ਪਾਣੇ ਨੇ। ਆਪਾ ਨੇ ਉਸ ਟਾਈਮ ਤੱਕ ਸੁੱਕਣੇ, ਆਪਾਂ ਨੇ ਉਸ ਟਾਈਮ ਸੁੱਕਣੇ ਪਾਣੇ ਜਦ ਤੱਕ, ਓ ਸੁੱਕ ਨਾ ਜਾਣ। ਜੇਕਰ ਆਪਾ ਮਤਲਬ ਸਟੋਰ ਜੇਕਰ ਆਪਾ ਸਟੋਰ ਕਰਕੇ ਰੱਖਣੇ ਆ ਤਾ ਆਪਾ ਮਤਲਬ ਦੋ, ਤਿੰਨ, ਚਾਰ ਦਿਨ ਆਪਾਂ ਨੂੰ ਬਿਲਕੁ ਧੁੱਪ ਵਿੱਚ ਰੱਖਣੇ ਪੈਣਗੇ, ਮੈਂ ਤਾ ਮਤਲਬ ਅਹ ਉਸੀ ਟਾਇਮ ਬਣਾਣੇ ਸੀ, ਤੇ ਮੈਂ ਬਸ ਕੁੱਝ ਪੰਦਰਾਂ-ਵੀਹ ਮਿੰਟ ਯਾਂ ਫੇਰ ਅੱਧਾ ਘੰਟਾ ਰੱਖੇ ਸੀ।
ਅੱਛਾ-ਅੱਛਾ ਮਤਲਬ ਜਾਦਾ ਜਾਦਾ ਟਾਈਮ ਵੀ ਰੱਖ ਸਕਦੇ ਆਂ, ਥੋੜੇ ਟਾਇਮ ਲਈ ਵੀ।
ਥੋੜਾ ਟਾਈਮ ਵੀ ਰੱਖ ਸਕ ਹਾਂਜੀ ਫੇਰ, ਉਸ ਤੋ ਬਾਦ ਆਪਾ ਧੁੱਪ ਧੁੱਪ ਵਿੱਚ ਰੱਖੇ ਸੀਗੇ, ਓਨਾਂ ਨੂੰ ਲਿਆਵਾਂਗੇ। ਤੇ ਮਤਲਬ ਆਪਾਂ ਜਿਸ ਚੀਜ਼ ਦੇ ਵਿੱਚ ਆਪਾਂ ਫ੍ਰਾਈਪੈਨ ਦੇ ਵਿੱਚ ਬਣਾਵਾਂਗੇ, ਤੇ ਜਾ ਕਿਸੇ ਕਢਾਈ ਦੇ ਵਿੱਚ ਬਣਾਵਾਂਗੇ, ਓਸਦੇ ਵਿੱਚ ਆਪਾ ਪਾਲਾਂਗੇ। ਥੋੜ੍ਹਾ ਜਾ ਮਤਲਬ ਜੀਦੇ ਵਿੱਚ ਫ੍ਰਾਈ ਹੋ ਜਾਣ, ਓ ਓਨਾਂ ਕੁ ਤੇਲ ਔਰ ਫਿਰ, ਆਪਾ ਉਸਦੇ ਵਿੱਚ ਜੇੜੇ ਆਪਣੇ ਆਲੂ ਸੀਗੇ, ਆਪਾਂ ਓਦੇ ਵਿੱਚ ਅ ਮਤਲਬ ਪਾਦਾਂਗੇ, ਤੇਲ ਦੇ ਵਿੱਚ। ਫਿਰ ਆਪਾ ਉਹਨੂੰ ਫ੍ਰਾਈ ਕਰਾਂਗੇ। ਔਰ ਆਪਾਂ ਨੇ ਥੋੜਾ ਜਿਹਾ ਜਦ ਤੱਕ ਲਾਈਟ ਬ੍ਰਾਊਨ ਹੋਜੇਗਾ ਨਾ, ਉਸ ਟਾਈਮ ਤੱਕ ਆਪਣੇ ਨੁੰ ਫ੍ਰਾਈ ਕਰਨਾ। ਜਦੋ ਆਪਾ ਉਹਨੂੰ ਫਰਾਈ ਕਰਾਂਗੇ ਲਾਈਟ ਬ੍ਰਾਊਨ ਹੋਜੇਗਾ ਫਿਰ ਉਸਦਮ, ਉਹ ਨਾ ਬਿਲਕੁਲ ਮਤਲਬ, ਕੜਕ ਤੇ ਜਿਵੇਂ ਆਪਣੇ ਬਜ਼ਾਰ ਦੇ ਵਿੱਚ ਚ, ਹੁੰਦੇ ਨੇ ਨਾ ਕ੍ਰਿਸਪੀ। ਓਵੇਂ ਦੇ ਹੋ ਜਾਣਗੇ। ਬਸ ਆਪਾਂ ਫਿਰ ਉਹਨੂੰ ਤਲਕੇ, ਤੇ ਕੱਢਲਾਂਗੇ ਅਲੱਗ ਬਰਤਨ ਵਿੱਚ। ਪਰਰ ਉਸਦੇ ਵੀ ਉਸਦੇ ਉ, ਉੱਤੇ ਆਪਾਂ ਕੋਈ ਵੀ ਮਸਾਲਾ ਪਾਣੈ, ਚਾਟ ਪਾਊਡਰ ਪਾਣੈ, ਨਮਕ, ਮਿਰਚ ਉਹ ਪਾਦਾਂਗੇ। ਬਸ ਫਿਰ ਆਪਣੇ, ਚਿਪਸ ਤਿਆਰ ਹੋ ਜਾਣਗੇ।
ਓਕੇ-ਓਕੇ ਨਹੀਂ ਵਧੀਆ, ਵੈਸੇ ਮਤਲਬ ਜਿਵੇਂ ਆਪਾਂ ਚਾਹ ਦੇ ਨਾਲ ਖਾ ਸਕਦੇ ਆਂ, ਯਾ ਆਪਾਂ ਨੂੰ ਸਿੰ ਪਲ ਵੈਸੇ ਹੀ, ਕੁਛ ਨਾ ਦਿਲ ਹੋਵੇ ਆਪਾ ਬਣਾਕੇ ਖਾ ਸਕਦੇ ਹਾਂ। ਤੇ, ਮਤਲਬ ਈਜ਼ੀ ਵੀ ਰੈਸਪੀ ਐ। ਹਾਂਜੀ-ਹਾਂ, ਨਾਲੇ ਈਜ਼ੀ ਰੈਸਪੀ ਹੈ ਬਿਲਕੁਲ।
ਹਾਂਜੀ, ਜੇ ਬੰਦਾ ਜੇ ਬੰਦਾ ਇਕੱਲਾ ਘਰੇ ਹੋਵੇ, ਬਣਾਕੇ ਖਾ ਸਕਦਾ ਮੇਰੇ ਵਰਗਾ।
ਹਾਂ-ਹਾਂ, ਬਿਲਕੁਲ ਸਹੀ ਗੱਲ ਐ, ਹੋਰ ਦੱਸੋ? ਛੁੱਟੀਆਂ ਕਿਵੇਂ ਜਾ ਰਹੀਆਂ ਨੇ?
ਛੁੱਟੀਆਂ ਬਹੁਤ ਵਧੀਆ ਜਾ ਰਹੀਆਂ ਨੇ ਜੀ, 'ਮੈਂ' ਤਾਂ ਇੰਜੋਏ ਕਰ ਰਹੀ ਹਾਂ ਆਪਣੀਆਂ ਛੁੱਟੀਆਂ। ਤੁਸੀਂ ਦੱਸੋ? ਥੁਹਾਡੇ ਕਿਵੇਂ ਜਾ ਰਹੀਆਂ ਨੇ?
ਹਾਂਜੀ-ਹਾਂਜੀ, ਵਧੀਆ, ਬਹੁਤ ਵਧੀਆ ਜਾ ਰਹੀਆਂ ਨੇ, ਬਸ ਇਹੀ ਆ ਕਿ ਨਾਲ-ਨਾਲ ਕੰਮ ਵੀ ਕਰੀ ਜਾਓ, ਤੇ ਇੰਜੋਏ ਵੀ ਕਰੀ ਜਾਓ।
ਵੀ ਹਰ ਇੱਕ ਚੀਜ਼ ਹਾਂ, ਹਰ ਇੱਕ ਚੀਜ਼ ਆਪਾਂ ਨੂੰ ਨਾ ਸਿੱਖਣੀ ਚਾਹੀਦੀ ਆ, ਹੁਣ ਜਿਵੇਂ ਦੇਖੋ ਘਰ ਦਾ ਵੀ ਕਰੀ ਚੱਲੋ ਤੇ ਨਾਲ ਹਨਾ, ਆਪਣੀ ਸਟੱਡੀ ਵੀ ਕਰੀ ਚਲੋ, ਨਾ ਵਧੀਆ ਲੰਘਦੀਆਂ ਨੇ ਛੁੱਟੀਆਂ ਨਾਲੇ ਟਾਈਮ ਦਾ ਪਤਾ ਨਹੀਂ ਲੱਗਦਾ, ਹਮ-ਹਮ।
ਘੁੰਮਣ- ਫਿਰਨ ਨੀ ਗਏ ਛੁੱਟੀਆਂ ਚ?
ਨਹੀਂ- ਨਹੀਂ, ਹਜੇ ਤਾਂ ਨਹੀਂ ਕਿਤੇ ਗਈ, ਬਸ ਮੈਂ ਗਈ ਸੀਗੀ ਦੋ ਦਿਨ ਪਹਿਲਾਂ ਆਪਣੀ ਮਾਸੀ ਕੋਲ ਉੱਥੇ ਰਹਿ ਕੇ ਆਈਆਂ, ਉਹਨਾਂ ਕੋਲ।
ਅੱਛਾ, ਫੇਰ ਤੁਸੀਂ ਇੰਜੋਏ ਕੀਤਾ ਹੋਣਾ ਬਹੁਤ।
ਹਾਂ-ਹਾਂ, ਕਿਉਂਕਿ ਮੈਂ ਮਤਲਬ ਦੋ- ਤਿੰਨ ਮਹੀਨਿਆਂ ਬਾਅਦ ਗਈ ਸੀ ਨਾ। ਇਸ ਕਰਕੇ ਹਾਂਜੀ ਹਾਂ- ਹਾਂ। ਹੋਰ ਤੁਸੀਂ ਦੱਸੋ? ਤੁਸੀਂ ਗਏ ਹੋ ਕਿਤੇ ਘੁੰਮਣ?
ਮੈਂ ਤਾਂ ਹਾਂ ਘੁੰਮਣ ਤਾਂ ਗਈ ਹਾਂ, ਬਟ ਮੈਂ ਆਪਣੇ ਕਜ਼ਨਸ ਨਾਲ ਗਈ ਹਾਂ, ਹਨਾ ਰਿਸ਼ਤੇ
ਹਾਂਜੀ- ਹਾਂਜੀ ਠੀਕ ਹੈ, ਨਹੀਂ ਵੈਸੇ ਵਧੀਆ ਹਨਾ ਯਾਦਾਂ ਬਣ ਜਾਂਦੀਆਂ ਨੇ, ਅਗਰ ਆਪਾਂ ਕਾਫੀ ਟਾਈਮ ਬਾਅਦ ਮਿਲਦੇ ਹਾਂ ਘੁੰਮਦੇ-ਫਿਰਦੇ ਦੇ ਆ ਨਾ ਇੰਜੋਏਮੈਂਟ ਹੋ ਜਾਂਦਾ, ਇੱਕ ਤੇ ਐ ਹੁੰਦਾ, ਕਿ ਚਲੋ ਥੋੜਾ ਮਾਇੰਡ ਫਰੈਸ਼ ਹੋ ਗਿਆ ਕਿਉਂਕਿ ਆਪਣੀ ਟੈਂਨਸ਼ਨ ਨਹੀਂ ਰਹਿੰਦੀ।
ਸਹੀ ਗੱਲ ਹੈ ਜੀ, ਮੈਂ ਤਾਂ ਆਪਣੇ ਮਤਲਬ ਕਜ਼ਨਸ ਤੋਂ ਕੰਮ ਵੀ ਕਰਾ ਲਿਆ ਸੀ ਮਾੜਾ ਮੋਟਾ਼।
ਹਾਂ ਨੀ -ਨੀ ਚਲੋ ਵਧੀਆ, ਕਿਉਂਕਿ ਉਹੀ ਹੈ ਨਾ, ਕਿ ਹੁਣ ਤੁਹਾਨੂੰ ਪਤਾ ਵੀ ਆਪਾਂ ਜਦੋਂ ਸਕੂਲ ਕਾਲਜ ਚ ਹੁੰਦੇ ਹਾਂ ਨਾ ਆਪਾਂ ਫਰੀ ਟਾਈਮ ਚ ਆਪਾਂ ਨੂੰ ਕੰਮ ਹੀ ਬਹੁਤ ਮਿਲਦਾ, ਆਪਣੇ ਤੋਂ ਹੁੰਦਾ ਹੀ ਨਹੀਂ।
ਹਾਂਜੀ, ਉਹਨਾਂ ਨਾਲ ਘੁੰਮੀ- ਫਿਰੀ ਵੀ ਤੇ ਉਹਨਾਂ ਨਾਲ ਮਜ਼ਾ ਵੀ ਕੀਤਾ, ਅਸੀਂ ਬਹੁਤ। ਜ਼ਿਆਦਾ ਮਤਲਬ ਵਧੀਆ ਗਏ ਨੇ, ਉਹਨਾਂ ਨਾਲ ਟਾਈਮ।
ਹਾਂ ਨਈ ਵਧੀਆ, ਚਲੋ ਥੋੜਾ ਹਨਾ ਇੰਜੋਏ ਵੀ ਕਰਨਾ ਚਾਹੀਦਾ, ਇਹ ਨੀ ਕਿ ਸਾਰਾ ਦਿਨ ਕਿਤਾਬਾਂ ਚ ਹੀ ਵੜੇ ਰਹੋ।
ਥੋੜਾ ਲਾਈਫ ਨੂੰ ਵੀ ਇੰਜੋਏ ਕਰੋ, ਹਮ ਕਿਉਕਿ ਹੁਣ ਤੁਸੀਂ ਦੇਖ ਦੇਖੋ ਹਨ, ਨਾ ਲੋਕ ਮਤਲਬ ਚਲੋ ਇਹ ਨੀ ਮੈਂ ਕਹਿੰਦੀ ਕਿ ਤੁਸੀਂ ਨਾ ਪੜ੍ਹੋ ਥੋੜ੍ਹਾ ਅਪਣਾ ਟਾਈਮ ਨੂੰ ਬੈਲੇੈਂਸ ਕਰੋ, ਪੜ੍ਹੋ ਵੀ, ਖੇਲੋ ਵੀ ਟੀਵੀ ਵੀ ਦੇਖੋ, ਹਰ ਇੱਕ ਚੀਜ਼ ਕਰੋ। ਇਹ ਨਹੀਂ ਕਿ ਤੁਸੀਂ ਇੱਕ ਚੀਜ਼ ਚ ਹੀ ਰੁੱਝੇ ਰਹੋ ਵੀ ਹਾਂ ਬਸ ਪੜ੍ਹਨਾ ਹੀ ਹੈ, ਹੋਰ ਕੁਛ ਚੀਜ਼ ਦੇਖਣੀ ਹੀ ਨਹੀਂ।
ਹਾਂਜੀ ਮੈਂ ਤਾਂ ਹਰੇਕ ਟਾਈਮ ਮਤਲਬ ਹਰੇਕ ਚੀਜ਼ ਲਈ ਟਾਈਮ
ਹਮ- ਹਮ, ਨਾਲੇ ਇਹਦੇ ਨਾਲ ਆਪਣਾ ਮਾਈੰਡ ਵੀ ਠੀਕ ਰਹਿੰਦਾ, ਅਪਣੇ ਤੇ ਪ੍ਰੈਸ਼ਰ ਨਹੀਂ ਬਣਿਆ ਹੁੰਦਾ ਹੈਗਾ ਕਿਸੇ ਚੀਜ਼ ਦਾ।
ਹਾਂਜੀ-ਹਾਂਜੀ, ਆਹ ਵੀ ਗੱਲ ਹੈ, ਸਹੀ ਗੱਲ ਹੈ ਜੀ ਇਹ।
ਚੀਜ਼ ਹੁੰਦੀ ਹੈ ਕਿ, ਹਾਏ ਯਾਰ ਮੈਂ ਇਹ ਵਾਲੀ ਬੁੱਕ ਤਾਂ ਪੜ੍ਹ ਲਈ, ਇਹ ਸਬਜੈਕਟ ਰਹਿ ਗਿਆ, ਇਹ ਚੀਜ਼ ਰਹਿ ਗਈ ਅਪਣੇ ਤੇ ਸਟੱਡੀ ਦਾ ਹੀ ਇੰਨਾ ਔਹ ਹੋ ਜਾਂਦਾ ਕਿ ਹੁਣ ਕੀ ਕਰੀਏ, ਕੀ ਨਾ ਕਰੀਏ।
ਸਹੀ ਗੱਲ ਹੈ ਨਾ, ਸਟੱਡੀ ਨੂੰ ਥੋੜੇ ਜਿਹੇ ਟਾਈਮ ਤੱਕ ਪਰੇ ਰੱਖ ਕੇ ਮਾਈੰਡ ਫਰੈਸ਼ ਕਰਨ ਲਈ ਹੋਰ ਚੀਜ਼ਾਂ ਵੀ ਕਰਨੀਆਂ ਚਾਹੀਦੀਆਂ ਨੇ, ਬੰਦੇ ਨੂੰ ਥੋੜਾ ਮੋਟਾ ਇੰਜੋਏਮੈਂਟ ਵੀ ਕਰਨਾ ਚਾਹੀਦਾ ਹੈ। ਹਾਂ ਹਾਂਜੀ- ਹਾਂਜੀ, ਆਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਹਾਂਜੀ।
ਦੇਖੋ ਆਪਾਂ ਨੂੰ ਲਾਈਫ ਹੈ ਨਾ ਇੱਕੋ ਵਾਰ ਮਿਲਦੀ ਹੈ, ਹਰ ਇੱਕ ਚੀਜ਼ ਨੂੰ ਐਕਸਪਲੋਰ ਕਰੋ, ਘੁੰਮਣ- ਫਿਰਨ ਵੀ ਜਾਓ ਇੰਜੋਏ ਵੀ ਕਰੋ, ਫਰੈਂਡਸ ਨਾਲ ਵੀ ਘੁੰਮੋ, ਫੈਮਲੀ ਨਾਲ ਵੀ ਘੁੰਮੋ।
ਹਾਂਜੀ, ਅਸੀਂ ਵੀ ਮਤਲਬ ਫੈਮਿਲੀ ਨਾਲ ਵੀ ਘੁੰਮਦੀ ਹਾਂ, ਮੈਂ ਫਰੈਂਡਸ ਨਾਲ ਵੀ ਹਰੇਕ ਜਗ੍ਹਾ ਚੱਲ ਜਾਂਣੇ ਆ। ਘੁੰਮਦੇ ਵੀ ਹ, ਪੜ੍ਹਦੇ ਵੀ ਆ, ਮਤਲਬ ਸਾਰਾ ਕੁਛ ਹੁੰਦਾ ਹਾਂਜੀ।
ਹਾਂ ਨਈ ਵਧੀਆ ਗੱਲ ਆ ਜਾਣਾ ਵੀ ਚਾਹੀਦਾ, ਮਤਲਬ ਘਰੇ ਵੀ ਆਪਾਂ ਨਾ ਰਹਿ-ਰਹਿ ਕੇ ਬੋਰ ਹੋ ਜਾਂਨੇ ਹਾਂ।
ਸਾਰਾ ਦਿਨ ਹਾਂਜੀ ਸਹੀ ਬਸ ਧੁੱਪ ਨੂੰ ਦੇਖ ਕੇ ਜੇ ਆਪਾਂ ਬਾਹਰ ਨਿਕਲੀਏ, ਪਰ ਧੁੱਪ ਨੂੰ ਵੇਖ ਕੇ ਇੱਕ ਵਾਰ ਤਾਂ ਹੁੰਦਾ ਪਰ ਜੇ ਨਾਲ ਮਤਲਬ ਕੋਈ ਸਾਥੀ ਹੋਵੇ ਹਨਾ, ਨਾਲ ਘੁੰਮਣ-ਫਿਰਨ ਵਾਲਾ ਹੋਵੇ ਫੇਰ ਧੁੱਪ ਦੀ ਏਨੀ ਕੋਲ ਨਹੀਂ ਆਉਂਦੀ ਹੈਗੀ, ਇਕੱਲੇ ਘਰੇ ਬਹਿ ਕੇ ਹਲੇ ਬੋਰ ਹੋ ਜਾਂਦੇ ਆ, ਪਰ ਧੁੱਪ ਵਿੱਚ ਕੋਈ ਨਾਲ ਸਾਥੀ ਹੋਵੇ ਘੁੰਮਣ-ਫਿਰਨ ਵਾਲਾ, ਫੇਰ ਕੋਲ ਨੀ ਆ
ਹਾਂ-ਹਾਂ, ਕਿਉਂਕਿ ਹੁਣ ਛੁੱਟੀਆਂ'ਚ ਦੇ ਦੇਖੋ ਹਨਾ, ਗਰਮੀ ਕੁਛ ਇਨੀ ਜ਼ਿਆਦਾ ਨਿਕਲਣ ਦਾ ਦਿਲ ਹੀ ਨਹੀਂ ਕਰਦਾ ਹੈਗਾ।
ਹਾਂਜੀ, ਇਹ ਗੱਲ ਤਾਂ ਸਹੀ ਹੈ ਤੁਹਾਡੀ ਜਮਾ ਵੀ ਨੀ ਕਰਦਾ ਹੈਗਾ, ਪੱਖੇ ਥੱਲੋਂ ਤਾਂ ਹਿੱਲਣ ਦਾ ਜੀਅ ਨਹੀਂ ਕਰਦਾ। ਏ ਹੈਗਾ ਬ
ਹਾਂਜੀ ਹਾਂ, ਐਂ ਹੁੰਦਾ ਵੀ ਬਸ ਏਸੀ ਚਲਾਈ ਰੱਖੋ। ਬੈਠੇ ਰਹੋ ਕਿਤੇ ਨਾ ਜਾਓ, ਹਾਂਜੀ ਹਾਂ ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ ਨਾ, ਹੁਣ ਤਾਂ ਕਰਕੇ ਇਹ
ਗਰਮੀ ਬਸ ਪੁੱਛੋ ਨਾ, ਇੰਨੀ ਜ਼ਿਆਦਾ ਗਰਮੀ ਪਹਿਲੇ ਸਵੇਰੇ ਦਾ ਮੌਸਮ ਬਹੁਤ ਵਧੀਆ ਸੀਗਾ, ਉਰੇ ਸਾਡੇ। ਤੇ ਫੇਰ ਕੁੱਝ ਇੱਕ ਟਾਈਮ ਬਾਅਦ ਹੀ ਮਤਲਬ ਹਵਾ ਚੱਲ ਰਹੀ ਸੀ, ਐਨ ਵਧੀਆ ਬਦਲ ਜਾ ਸੀਗਾ ਤੇ ਕੁਛ ਕੁ ਟਾਈਮ ਬਾਅਦ ਹੀ ਇੰਨੀ ਜ਼ਿਆਦਾ ਧੁੱਪ ਨਿਕਲ ਆਇ, ਇੰਨੀ ਕੜਕ ਦੀ ਧੁੱਪ ਬਸ, ਕੀ ਦੱਸਾਂ ਮੈਂ ਤੁਹਾਨੂੰ।
ਹਾਂਜੀ, ਚਲੋ ਠੀਕ ਹੈ ਜੀ, ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰ ਓਕੇ ਸਤਿ ਸ਼੍ਰੀ ਅਕਾਲ, ਹਾਂਜੀ-ਹਾਂਜੀ, ਠੀਕ ਹੈ ਜੀ।